ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ!
ਹਾਂਜੀ-ਹਾਂਜੀ ਤੁਸੀਂ ਠੀਕ ੳ?
ਹਾਂਜੀ-ਹਾਂਜੀ ਕੀ ਕਰ ਰਹੇ ਸੀਗੇ?
ਮੈਂ ਹੁਣੇ ਹੀ ਫਰੀ ਹੋਈ ਸੀ ਬੋਲੋ।
ਅੱਛਾ ਜੀ ਹਾਂਜੀ-ਹਾਂਜੀ ਸਭ ਠੀਕ ਨੇ ਜੀ। ਹੁਣ ਤੇ ਮੈਂ ਇਹੀ ਪੁੱਛ ਰਹੀ ਸੀ ਮੌਸਮ ਦਾ ਦੇਖੋ ਕਿਵੇਂ ਚੇਂਜ ਵਗੈਰਾ ਹੋ ਰਿਹਾ ਨਾ। ਸੀਜ਼ਨ ਦੇ ਸਾਬ ਚ ਜਿਵੇਂ ਕਿ ਦੇਖੋ ਹੁਣ ਸਵੇਰੇ ਦੇਖੋ ਗਿਆਰਾਂ ਵਜੇ ਕਿੰਨੀ ਧੁੱਪ ਸੀ ਗਿਆਰਾਂ ਸਾਢੇ ਗਿਆਰਾਂ ਹਨਾ ਉਸ ਤੋਂ ਬਾਅਦ ਅਪਣਾ ਮੌਸਮ ਬਣ ਗਿਆ ਦੇਖੋ ਝਾੜ ਜਿਹਾ ਬਣ ਗਿਆ। ਬਾਰਿਸ਼ ਆਏਗੀ ਲੇਕਿਨ ਦੇਖੋ ਆਈ ਨੀ ਗੀ ਬਿਲਕੁਲ ਵੀ ਔਰ ਇਹਦੇ ਨਾਲ ਗੁੰਮਾ ਵੀ ਮਚਿਆ ਪਿਐ। ਹਾਂਜੀ-ਹਾਂਜੀ ਬਿਲਕੁਲ।
ਦਾ ਪਤਾ ਨੀ ਚੱਲਦਾ ਕਦੋਂ ਠੰਡ ਲੱਗੇ
ਹਾਂਜੀ-ਹਾਂਜੀ
ਕ ਕਦੋਂ ਗਰਮੀ ਹੈ ਕਦੋਂ ਬਾਰਿਸ਼ ਹੋ ਰਹੀ ਹੈ ਮੌਸਮ ਦਾ ਨੀ ਪਤਾ
ਬਿਲਕੁਲ ਜੀ ਬਿਲਕੁਲ। ਅੱਛਾ ਦੇਖੋ ਬਾਰਿਸ਼ ਵੀ ਦੇਖੋ ਖੁੱਲ ਕੇ ਨੀ ਆਂਦੀ ਹਨਾ ਪੰਦਰਾਂ ਮਿੰਟ ਅੱਧਾ ਹਿੰ ਤਾਂ ਹੋਏਗੀ ਜੇ ਫੇਰ ਉਵੇਂ ਉ ਮਾਸ ਮਾਝ ਹਾਂਜੀ
ਬਾਰਿਸ਼ ਗਰਮੀ ਕਦੀ ਤਾਂ ਨ ਠੰਡ ਲੱਗੇਗੀ ਕਦੀ ਗਰਮੀ ਲੱਗੇਗੀ
ਬਿਲਕੁਲ ਬਿਲਕੁਲ ਥੋੜੀ ਜਿਹੀ ਬਾਰਿਸ਼ ਹੈ ਦੇਖੋ ਮੌਸਮ ਚ ਫ਼ਰਕ ਪੈ ਜਾਂਦਾ ਠੀਕ ਲੱਗਣ ਲੱਗ ਜਾਂਦਾ ਧੁੱਪ ਨਿਕਲਣ ਦੀ ਦੇਰ ਹੁੰਦੀ ਹੈ ਜੇ ਉਹੀ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਗਰਮੀ ਪਸੀਨਾ ਚਿਪ ਚਿਪ ਆ ਜਾ ਤਾਂ ਤੁਸੀਂ ਬਾਹਰ ਦੇਖੋਗੇ ਆਪਣਾ ਸ਼ਿਮਲਾ ਵਗੈਰਾ ਚ ਕਿੰਨੀ ਦੇਖੋ ਥੇ ਬਰਫ਼ ਵਗੈਰਾ ਪੈ ਠੰਢ ਦਾ ਹੀ ਇਲਾਕਾ ਹੈਗਾ ਹਰ ਟਾਈਮ ਉਧਰ ਦੇਖੋ ਇਹੀ ਚੀਜ਼ ਹੈ ਹਾਂਜੀ ਹਾਂਜੀ ਉਹ ਲੋਕ ਜੇ ਇੱਥੇ ਵਾਸਤੇ ਤਰਸਦੇ ਨੇ ਬਈ ਇਧਰ ਦਾ ਮੌਸਮ ਕਿੰਨਾ ਅੱਛਾ ਹੈ ਕਿਸ ਟਾਈਮ ਹਨਾ ਦੋ ਸਾਨੂੰ ਸੀਜਨ ਮਿਲਦੇ ਨੇ ਗਰਮੀ ਵੀ ਜੇ ਸਰਦੀ ਵੀ
ਹਾਂਜੀ ਹਾਂਜੀ
ਅਸੀਂ ਦੇਖੋ ਉਹਦੇ ਚ ਵੀ ਬਿਲਕੁਲ ਬਿਲਕੁਲ ਅਸੀਂ ਕਹਿੰਦੇ ਹਾਂ ਜੀ ਉੱਧਰ ਵਧੀ ਹੈਗਾ ਜੀ ਉਹਨਾਂ ਨੂੰ ਸਾਡਾ ਅੱਛਾ ਲੱਗਦਾ ਜੀ ਇਨਸਾਨ ਦੇ ਉਹ ਕਿਸੇ ਪਾਸੇ ਵੀ ਖੁਸ਼ ਨਹੀਂ ਹੈਗਾ ਜੇ
ਹਾਂਜੀ ਅਸੀਂ ਬਾਹਰ ਦਾ ਲੱਭਦੇ ਹਾਂ।
ਹਾਂਜੀ
ਸ਼ਿਮਲਾ ਮਨਸੂਰੀ ਅਸੀਂ ਉੱਧਰ ਦਾ ਲੱਭਦੇ ਹਾਂ।
ਹਾਂਜੀ ਹਾਂਜੀ ਦੇਖੋ ਛੁੱਟੀਆਂ ਚ ਦੇਖੋ ਠੰਡੇ ਵਾਸਤੇ ਹੀ ਜਾਂਦੇ ਆ ਸਾਰੇ ਹਾਂਜੀ
ਇੱਧਰ ਦਾ ਵੈਦਰ ਨਹੀਂ ਅੱਛਾ ਲੱਗਦਾ
ਬਿਲਕੁਲ ਜ ਸਰਦੀਆਂ ਵੀ ਦੇਖਲਓ ਆਉਂਦੀਆਂ ਨੇ ਤੇਰੇ ਕੋਲ ਧੁੱਪ ਨੀ ਆਉਂਦੀ ਹਨਾ ਧੁੱਪਾਂ ਵਾਸਤੇ ਬੰਦਾ ਤਰਸਦਾ ਰਹਿੰਦਾ ਧੁੱਪ ਨਿਕਲਦੀ ਨੀ ਜੀ ਹਰ ਟਾਈਮ ਧੁੰਦ ਧੁੰਦ ਕਿੱਥੇ ਮਤਲਬ ਜਾ ਵੀ ਨੀ ਸਕਦਾ ਹਾਂਜੀ ਹਾਂਜੀ ਕਿਤੇ ਜਾਣਾ ਵੀ ਹੋਵੇ ਦੇਖੋ ਸਰਦੀਆਂ ਚਹੀ ਬੰਦਾ ਸੋਚਦਾ ਠੰਡ ਬਹੁਤ ਜ਼ਿਆਦਾ ਹੈਗੀ ਹੈ।
ਹਾਂ ਦੇਖੋ ਸਰਦੀਆਂ ਚ ਵੀ ਬੰਦਾ ਸੋਚਦਾ ਗਰਮੀ
ਸਹੂਲਤ ਹੈ ਗਰਮੀਆਂ ਚ ਅਸੀਂ ਕਿੱਥੇ ਨਹੀਂ ਜਾ ਸਕਦੇ ਠੰਡੀ ਚ ਨਹੀਂ ਅਸੀਂ ਬਜਾ ਸਕਦੇ
ਹਾਂਜੀ ਹਾਂਜੀ
ਗਰਮੀਆਂ ਸਾਨੂੰ ਇਹ ਆਉਂਦਾ ਕਿ ਹਾਏ ਗਰਮੀ ਕਿੰਨੀ ਹੈ। ਕੀ ਕਰਾਂਗੀ ਜਾ ਕੇ
ਬਿਲਕੁਲ ਜੀ ਬਿਲਕੁਲ ਉਹ ਤੇ ਹੈ ਜੀ ਸ਼ਾਮ ਦੇ ਟਾਈਮ ਵੀ ਦੇਖੋ ਨਿਕਲੋਗੇ ਨਾ ਤੁਸੀਂ ਤੇ ਇੰਨੀ ਗਰਮੀ ਹੁੰਦੀ ਹੈ।
ਹਨਾ ਆਪਣਾ ਲੂ ਵਗੈਰਾ ਚਲਦੀ ਪੈਂਦੀ ਹੈ ਅ ਤਿੰਨ ਚਾਰ
ਦੇਖੋ ਬੰਦਾ ਗਰਮੀਆਂ ਚ ਅੱਜ ਕੱਲ ਤਾਂ ਏਸੀ ਉਸੀ ਚੱਲ ਗਏ ਨੇ ਹਾਂ ਹਾਂ ਪਲੇਸ਼ਨ ਕਰਕੇ ਬਹੁਤ ਜ਼ਿਆਦਾ ਕਰਦੇ ਹੈ।
ਹਾਂਜੀ ਜਿੱਥੇ ਦੇਖੋਗੇ ਗੱਡੀਆਂ ਚਲਦੀ ਰਹਿੰਦੀ
ਹਾਂ ਪਿਊਸ਼ਨ ਹੋ ਗਿਆ ਅੱਜ ਕੱਲ ਦੇਖੋ ਇਹ ਏਸੀ ਦਾ ਹੋ ਗਿਆ ਇਦਾਂ ਵੀ ਤੇ ਇੱਕ ਉਹੀ ਹੋ ਗਿਆ ਨਾ ਮਤਲਬ ਬਾਹਰ ਗਰਮੀ ਆ ਰਹੀ ਹੈ ਨਾ ਐਦੇ ਵੀ ਹੀਟ ਜ਼ਿਆਦਾ ਹੁੰਦੀ ਹੈ। ਐਦੇ ਕਰਕੇ ਵੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਦੇਖੋ ਅੱਜ ਕੱਲ ਜੋ ਹੈ ਅੱਜ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਚਾਰ ਚਾਰ ਏਸੀ ਨੇ ਦੋ ਦੋ ਤਿੰਨ ਤਿੰਨ ਏਸੀ ਏਦਾਂ ਹੈ ਹੀ ਹੈ। ਅੱਜ ਕੱਲ ਨੋਰਮਲ ਫੈਮਲੀ ਵਾਲੇ ਕੋਲ ਵੀ ਏਸੀ ਹੈ ਹੀ ਹੈ। ਤੇ ਓ ਏਸੀ ਕਰਕੇ ਵੀ ਤਾਂ ਹੀਟ ਜਾਦਾ ਹੁੰਦੀ ਏ ਨਾ ਫੇਰ।
ਬਿਲਕੁਲ ਜੀ ਬਿਲਕੁਲ ਹਰ ਘਰਾਂ ਚ ਲੱਗੇ ਦੇ ਨੇ ਏਸੀ ਦੀ ਗ਼ਰਮੈਸ਼ ਆਈ ਜਾ ਰੀ ਐ ਬਾਰ ਹਾਂਜੀ ਕਾਰਖਾਨੇ ਵੀ ਦੇਖ ਲਓ ਗਲੀਆਂ ਗਲੀਆਂ ਚ ਲੱਗੇ ਦੇਨ ਓਦੇ ਕਰਕੇ ਕੇ ਵੀ ਜਿਆਦਾ ਹੀ ਗਰਮੀ ਹੋਈ ਜਾ ਰੀ ਏ। ਅੱਛਾ ਪੈਲੇ ਟਾਈਮ ਤੇ ਦੇਖੋ ਇੰਨੀ ਗਰਮੀ ਨੀ ਹੁੰਦੀ ਸੀ।
ਗਰਮੀ ਵੀ ਨੀ ਹੁੰਦੀ ਨਾਲੇ ਬੰਦਾ ਫੀਲ ਵੀ ਨੀ ਕਰਦਾ ਸੀ ਕਿਉਂਕਿ ਪਤਾ ਅਸੀਂ ਇਸ ਚੀਜ਼ ਵਿੱਚ ਅਡਜਸਟ ਕਰ ਲਾਂਗੇ।
ਬਿਲਕੁਲ ਜੀ ਬਿਲ
ਅੱਜ ਕੱਲ੍ਹ ਬੰਦੇ ਐਡਜੈਸ ਨਈ ਕਰ ਪਾਂਦੇ ਕਿਉਂਕਿ ਪਤਾ ਏਸੀ ਐ, ਕੂਲਰ ਐ ਅਸੀਂ ਐ ਸਭ ਚਲਾ ਲਾਂਗੇ। ਹਾਂ ਅੱਜ ਕੱਲ ਐ ਈ ਹੋ ਗਿਆ।
ਪੈਲੇ ਦੇਖੋ ਪੱਖੇ ਵੀ ਨੀ ਹੁੰਦੇ ਸੀਗੇ। ਹਨਾ ਹੱਥ ਨਾਲ ਹਾਂ ਬਿਲਕੁਲ ਜੀ ਬਿਲਕੁਲ, ਹੱਥ ਨਾਲ ਚਲਦੇ ਹੁੰਦੇ ਸੀ। ਪੈਲੇ ਐ ਵੀ ਹੈਗਾ ਨਾ ਦੇਖੋ ਇੰਨੀ ਗਰਮੀ ਹੁੰਦੀ ਠੀਕ ਈ ਹੁੰਦੀ ਸੀ ਉੱਧਰ ਉਸ ਟਾਈਮ ਨਾ ਏ ਸੀ ਹੁੰਦੇ
ਓਈ ਨਾ ਬੰਦਾ ਉਸ ਟਾਈਮ ਉਸ ਟਾਈਮ ਅਡਜਸਟ ਕਰ ਲੈਂਦੇ ਸੀ ਹੁਨ ਜਿੱਦਾਂ ਜਿੱਦਾਂ ਦਾ ਚੇਂਜ ਹੋ ਰਯਾ ਉਵੇਂ-ਉਵੇਂ ਬੰਦਾ ਐਡਜਸਟ ਨਈ ਕਰ ਪਾ ਰਿਹਾ ਜਿਵੇਂ ਜਾ ਅਸੀਂ ਖੁਦ ਨੂੰ ਢਾਲ ਰੇ ਆਂ ਓਵੇਂ ਦਾ ਢਲ ਰੇ ਆਂ।
ਹਾਂਜੀ ਹੁਨ ਦੇਖੋ ਕਾਰਾਂ ਵਗੈਰਾ ਵੀ ਵੱਧ ਗਈਆਂ ਨੇ ਹੁਨ ਇਸ ਟਾਈਮ 'ਚ ਜਿੱਥੇ ਦੇਖੋਗੇ ਤੁਸੀਂ ਇੱਕ-ਇੱਕ ਬੰਦਾ ਕਾਰ 'ਚ ਘੁੰਮ ਰਯਾ ਹੋਏਗਾ।
ਹਾਂ ਅੱਜ ਕੱਲ੍ਹ ਨੋਰਮਲ, ਨੋਰਮਲ ਫੈਮਿਲੀ ਕੋਲ ਵੀ ਕਾਰ ਐ।
ਬਿਲਕੁਲ ਜੀ ਬਿਲਕੁਲ ਜਿੱਧਰ ਮਰਜੀ ਤੁਸੀਂ ਵੇਖ ਲਓ ਅੱਜ ਕੱਲ ਕਾਰ ਸਭ ਕੋਲ ਹੈਗੀ ਛੋਟੇ ਛੋਟੇ ਲਈ ਜਾ ਰੇ ਨ। ਓਸੇ ਨਾਲ ਹੋਰ ਦੇਖੋ ਵੱਧਦੀ ਜਾ ਰਹੀ ਏ ਗਰਮੀ।
ਹਾਂ ਪੋਲਿਊਸ਼ਨ ਵੀ ਹੋ ਗਿਆ ਗਰਮੀ ਹੋ ਗੀ।
ਤੁਸੀਂ ਐ ਦਿੱਲੀ ਦੇ ਪਾਸੇ ਦੇਖ ਲਓ ਕਿੰਨੀ ਗਰਮੀ ਹੁੰਦੀ ਏ ਜੋ ਇਸ ਟਾਈਮ 'ਚ।
ਦਿੱਲੀ ਵਾਲੀ ਸਾਈਡ ਤਾਂ ਬੋਹਤ ਜਾਦਾ ਐ ਕਿਉਂਕਿ ਉੱਧਰ ਗੱਡੀਆਂ ਪ੍ਰਦੂਸ਼ਣ ਬੋਹਤ ਜਾਦਾ ਐ।
ਬਿਲਕੁਲ ਜੀ ਬਿਲਕੁਲ ਬੋਹਤ ਟਰਾਫ਼ੀਕ ਉੱਧਰ ਸਵੇਰ ਤੋਂ ਲੈ ਕੇ ਰਾਤ ਤੱਕ। ਚੱਲਦੀ ਹੀ ਰਹਿੰਦੀ ਉੱਧਰ।
ਔਰ ਉਸ ਤੋਂ ਬਾਦ ਐ ਵੀ ਐ ਕਿ ਬਈ ਓਸ ਸਾਈਡ ਥੋੜਾ ਐ ਹੋ ਗਿਆ ਨਾ ਬੰਦੇ ਥੋੜੇ ਹਾਈ ਲੈਵਲ ਦੇ ਰਹਿੰਦੇ ਨੇ ਹਾਈ ਲੈ ਓ, ਓ ਵੀ 'ਚ ਓ ਵੀ ਹੁੰਦਾ ਐ ਕਿ ਗੱਡੀਆਂ ਹਰ ਇੱਕ ਬੰਦੇ ਕੋਲ ਇੱਕ ਇੱਕ ਗੱਡੀ ਐ।
ਅ ਹਾਂਜੀ ਹਾਂਜੀ।
ਇੱਕ ਇੱਕ ਬੰਦੇ ਕੋਲ ਇੱਕ ਇੱਕ ਗੱਡੀ ਐ ਉਸ ਤੋਂ ਬਾਦ ਉੱਧਰ ਏ ਸੀ ਵਗੈਰਾ ਸਭ ਐ ਤਾਂ ਕਰਕੇ ਕੇ ਉੱਧਰ ਗਰਮੀ ਬੋਤ ਜਾਦਾ ਐ।
ਭਾਜ ਦੌੜ ਵੀ ਉੱਧਰ ਬੋਹਤ ਜਾਦਾ ਐ ਟਾਈਮ ਪੰਜਾਬ ਚ ਦੇਖ ਲੋ ਓਥੇ ਵੀ ਬੋਹਤ ਜਾਦਾ ਗਰਮੀ ਐ।
ਪੰਜਾਬ ਵਾਲੀ ਸਾਈਡ ਵੀ ਬੋਤ ਗਰਮੀ ਐ।
ਬਿਲਕੁਲ ਜੀ ਅੱਛਾ ਪਿਛਲੀ ਵਾਰ ਅਸੀਂ ਗਏ ਸੀ ਜੇ ਹਫ਼ਤਾ ਈ ਹੋਇਆ ਅਨੰਦਪੁਰ ਸਾਹਿਬ ਗਏ ਸੀ।
ਅੱਛਾ-ਅੱਛਾ।
ਤੇ ਇੱਤਨੀ ਗਰਮੀ ਟ੍ਰੇਨ 'ਚ ਬੋਹਤ ਜਾਦਾ, ਇੱਕ ਤੇ ਰਸ਼ ਬੋਤ ਸੀ ਜੀ ਛੁੱਟੀਆਂ ਕਰਕੇ।
ਹਾਂ ਛੁੱਟੀਆਂ ਕਰਕੇ ਹੁੰਦਾ, ਹਰ ਇੱਕ ਬੱਚੇ ਦੇ ਹੋਲੀਡੇ ਹੁੰਦੇ ਨੇ, ਹਰ ਕੋਈ ਘੁੰਮਨ ਜਾਂਦਾ।
ਬਿਲਕੁਲ ਜੀ ਬਿਲਕੁਲ ਫਿਰ ਸਕੂਲ ਖੋਲ ਜਣਾ ਦੇਖੋ ਕਿੰਨੇ ਜਾਣਾ ਫਿਰ। ਨਾ ਬੋਤ ਹਾਂਜੀ, ਤੇ ਅਸੀਂ ਓਦਰ ਗਏ ਬਹੁਤ ਹੀ ਜਾਦਾ ਗਰਮੀ ਸੀ, ਪੰਜਾਬ ਸਾਈਡ ਪੈ ਜਾਂਦਾ ਓਵੀ
ਅੱਛਾ-ਅੱਛਾ।
ਬਹੁਤ ਜਿਆਦਾ ਗਰਮੀ, ਰਿਆ ਈ ਨੀ ਗਿਆ ਜੀ ਇੱਕ ਡੇਢ ਦਿਨ ਜਿਆ ਵਾਪਸੀ ਆ ਗੀ ਸੀ, ਜੀ। ਬੱਚੇ ਛੋਟੇ ਨਾਲ ਲਿਜਾਣ ਦਾ ਕੋਈ ਫੈਦਾ ਈ ਨੀ, ਖੁਦ ਵੀ ਬੰਦਾ ਚਲੋ ਬਿਮਾਰ ਹਾਂਜੀ-ਹਾਂਜੀ, ਲੂ ਬਹੁ ਉਸ, ਉਸ ਟਾਈਮ ਚੱਲ ਰਹੀ ਸੀ। ਹੁਣ ਤਾਂ ਥੋੜੀ ਫਿਰ ਵੀ ਲੂ ਵਗੈਰਾ ਹਟ ਕੇ, ਚਿਪ-ਚਿਪਾ ਜਾ ਮੋਸਮ ਆ ਗਿਆ।
ਹਾਂ।
ਪਰਸੀਨਾ ਵਗੈਰਾ, ਹ ਹਾਂਜੀ। ਓ ਹੁਣ ਹੋ ਗਿਆ । ਇਸ ਟਾਈਮ ਦੇਖੋ, ਏਸੀ ਵੀ ਕੰਮ ਨੀ ਕਰ ਰਏ।
ਨਾ-ਨਾ, ਇਸ ਟੈਮ ਤਾਂ ਨਈਂ ਕਰ ਰਏ, ਏਸੀ ਵੀ ਨੀ ਕੰਮ ਕਰ ਰਏ ਇਸ ਟੈਮ।
ਹਾਂਜੀ, ਹੋਰ ਵੀ ਦੇਖੋ ਠੰਡੇ ਇਲਾਕੇ ਕਾਫ਼ੀ ਹੈਗੇ ਨੇ, ਜਿੱਥੇ ਹਰ ਟਾਈਮ ਦੇਖੋ ਠੰਡ ਰਹਿੰਦੀ ਐ ਹੇਮਕੁੰਟ ਸਾਹਿਬ ਲਗਾਲੋ, ਦੇਖੋ। ਹਨਾ ਜਾਓਗੇ ਤੁਸੀਂ ਕਿੱਦਾਂ ਆਪਣਾ ਰਸਤੇ ਧੁੱਪ ਵੀ ਆ ਜਾਂਦੀ ਏ, ਇਕਦਮ ਈ ਦੇਖੋ। ਝਾੜ ਬਣ ਜਾਂਦਾ ਜੀ ਬਾਰਿਸ਼ ਵਾਲਾ ਮੌਸਮ ਹੋ ਜਾਂਦਾ ਉੱਧਰ, ਕਿਸ ਟੈਮ ਧੁੱਪ ਆ ਜਾਂਦੀ ਐ।
ਹਮ, ਹੁਣ ਤਾਂ ਵੈਸੇ ਵੀ ਤਿੰਨ-ਤਿੰਨ, ਚਾਰ ਦਿਨ ਤੋਂ ਵੈਸੇ ਵੀ ਬਾਰਿਸ਼ ਕਦੀ ਹੋ ਰਈ ਐ ਕਦੀ ਬੰਦ ਹੋ ਰਈ ਐ, ਕਦੀ ਗਰਮੀ ਹੋ ਰਈ ਐ, ਕਦੀ ਠੰਡ ਹੋ ਰਈ ਐ।
ਇਸ ਕਰਕੇ, ਕੁੱਝ ਜ਼ਿਆਦਾ ਈ ਹੁੰਮਸ ਹੋਈ ਜਾ ਰਈ ਐ।
ਹਾਂ, ਜ਼ਿਆਦਾ ਈ ਹੁੰਮਸ ਹੋ ਰਈ ਐ।
ਹਾਂਜੀ। ਲਗਾ ਲੋ ਤੁਸੀਂ, ਹਾਂਜੀ। ਰਵਾੜੀ ਦੇਖੋਗੇ, ਪਾਣੀ ਦੀ ਵੀ ਕਿੰਨੀ ਦਿੱਕਤ ਐਗੀ ਐ ਉੱਧਰ।
ਰੇਵਾੜੀ ਤਾਂ ਬਹੁਤ ਜ਼ਿਆਦਾ ਦਿੱਕਤ ਐ, ਹਾਂ।
ਇੱਕ ਤਾਂ ਦੇਖੋ ਗਰਮੀ ਐ, ਉੱਪਰੋਂ ਪਾਣੀ ਵੀ ਓਧ ਉੱਧਰ ਬਹੁਤ ਘੱਟ ਆਦਾਂ ਐ, ਮੈਂ ਕਿਆ ਇੱਕ ਦਿਨ ਛੱਡ ਕੇ ਆਦਾਂ ਉਸ ਉੱਧਰ ਹਾਂ, ਮੈਂ ਗਈ ਸੀ ਸਾਡੇ ਕੋਈ ਰੈੰਦਾ ਗੈ ਓਧਰ, ਬਹੁਤ ਈ ਓਨਾਂ ਦਾ ਮੁਸ਼ਕਿਲ ਐ। ਗਰਮੀ ਤੇ ਮੈਂ ਗਈ ਸੀ, ਉਸ ਟੈਮ ਫਰਵਰੀ ਦਾ ਮਹੀਨਾ ਸੀ, ਇੰਨੀ ਗਰਮੀ ਉੱਥੇ ਫਰਵਰੀ 'ਚ ਦੇਖੋ, ਅੱਗੇ ਤੇ ਹੋਰ ਕਿੰਨੀ ਗਰਮੀ ਹੁਣ ਹੋ ਗਈ ਹੋਣੀ ਏ, ਇਸ ਟਾਈਮ 'ਚ ਉੱਥੇ।
ਇਸ ਟੈਮ ਤਾਂ ਬੁਰ, ਕਿਉਂਕਿ ਦਿੱਲੀ ਨਾਲ 'ਅ ਲੱਗਦੈ ਨਾ ਬਿਲਕੁਲ।
ਹਾਂਜੀ-ਹਾਂਜੀ, ਹਾਂਜੀ।
ਦਿੱਲੀ ਨਾਲ ਲੱਗਦੇ ਤਾਂ ਕਰਕੇ ਹਾਂ, ਥੋੜਾ ਜਿਆ ਟਾਈਮ ਦਾ ਫ਼ਰਕ ਐ। ਕਿਉਂਕਿ ਇਸ ਮੈਨੂੰ ਤਾਂ ਪਤਾ, ਮੇਰੇ ਵੀ ਰਿਲੇਟਿਵ ਰਹਿੰਦੇ ਨੇ ਉੱਥੇ।
ਅੱਛਾ ਜੀ।
ਤੇ ਅਸੀਂ ਵੀ ਗਰਮੀਆਂ 'ਚ ਈ ਗਏ ਸੀ, ਬਹੁਤ ਜ਼ਿਆਦਾ ਗਰਮੀ ਸੀ।
ਅੱਛਾ।
ਕਿਉਂਕਿ ਦੇਖੋ ਉਸ ਸਾਈਡ, ਨਾਲ ਈ ਦਿੱਲੀ ਲਗਦੈ।
ਹਾਂਜੀ।
ਦਿੱਲੀ ਵੀ ਬਹੁਤ ਜ਼ਿਆਦਾ ਗਰਮੀ ਐ, ਉੱਥੇ ਵੀ ਦੇਖੋ ਹੁਣ ਉੱਧਰ ਵੀ
ਅਸੀਂ ਵੀ ਗਏ ਸੀ ਦੀਵਾਲੀ ਕੋਲ ਗਏ ਸੀ ਗੇ ਦਿੱਲੀ, ਬਹੁਤ ਜ਼ਿਆਦਾ ਉੱਥੇ ਗਰਮੀ ਸੀ। ਅੱਛਾ ਦੇਖੋ, ਦੀਵਾਲੀ 'ਚ ਥੋੜਾ ਮੌਸਮ ਠੀਕ ਹੋ ਜਾਂਦਾ ਐ, ਸਈ ਲੱਗਦੈ ਵ ਥੋੜਾ ਇਸ ਟਾਈਮ ਚ, ਉੱਥੇ ਇੰਨੀ ਗਰਮੀ ਸੀ ਨਾ ਓ ਤੁਸੀਂ ਇਹਨੂੰ ਵੀ ਛਡੋ, ਹਜ਼ੂਰ ਸੈਬ ਥੋਨੂੰ ਪਤਾ ਗਾ। ਉੱਥੇ ਬਾਰਾਂ ਮਹੀਨੇ ਏਹੀ ਮੌਸਮ ਰੈਂਦਾ ਗਰਮੀ, ਹਨਾ ਉੱਧਰ ਪੱਖਾ ਚੱਲਦਾ ਹੀ ਰਹਿੰਦਾ ਬਾਰਾਂ ਮਹੀਨੇ ਇੱਥੇ, ਦੇਖ।
ਹਾਂ ਤੇ ਓਧਰ ਦੇ ਬੰਦੇ ਏਧਰ ਦੀ ਠੰਡ ਮੰਗਦੇ ਨੇ।
ਬਿਲਕੁਲ ਜੀ ਬਿਲਕੁਲ ਓਨਾਂ ਨੂੰ ਪਤਾ ਐਵੇਂ ਨੀ ਪਤਾ। ਹਾਂਜੀ ਹਾਂਜੀ ਹਾਂਜੀ ਕਿਉਂਕਿ ਓਨਾਂ ਨੇ ਕਦੀ ਦੇਖੀ ਨੀ ਠੰਡ। ਬਹੁਤ ਘੱਟ-
ਹਾਂ ਬੋਤ ਘੱਟ ਮਤਲਬ ਹੁੰਦੀ ਨੀ ਐ ਹਾਂ। ਸਾਡੇ ਸਾਡੇ ਕਲਕੱਤੇ ਵੀ ਐਗੇ ਨੇ। ਓਧਰ ਵੀ ਠੰਡ ਨੀ ਹੁੰਦੀ ਆ। ਓਥੇ ਵੀ ਪੰਦਰਾਂ ਦਿਨ ਦੀ ਠੰਡ ਹੁੰਦੀ ਐ ਬਸ। ਓ ਏਧਰ ਦੀ ਠੰਡ- ਐਂਜ ਸਪੈਸ਼ਲ ਦੇਖਣ ਆਂਦੇ ਨੇ।
ਅੱਛਾ ਅੱਛਾ ਅ- ਔਰ ਦੇਖ ਲਓ ਓਧਰ ਦੇ ਬੰਦਿਆਂ ਨੂੰ ਸਵੈਟਰ ਵਗੈਰਾ ਵੀ ਨੀ ਪਤਾ ਕੀ ਹੁੰਦਾ ਜੇ।
ਨਾ ਨਾ
ਹਾਂਜੀ ਪਿਛਲੀ ਵਾਰ ਮੈਂ ਵੀ ਗਈ ਨਾ, ਤੇ ਕਿਸੇ ਕੋਲ ਦੁਕਾਨਦਾਰ ਕੋਲੋ ਪੁੱਛਿਆ। ਤੇ ਏਥੇ ਠੰਡ ਹੁੰਦੀ ਨੀ ਬਿਲਕੁਲ। ਕੈਂਦਾ ਜੀ ਸਾਨੂੰ ਪਤਾ ਈ ਨੀ ਜੀ, ਸਵੈਟਰ ਕੰਬਲ ਕਦੀ ਲਏ ਈ ਨੀ ਅਸੀਂ।
ਅੱਛਾ -ਅੱਛਾ
ਹਾਂਜੀ।
ਤੇ ਸਾਡੇ ਏਥੇ ਠੰਡ ਬੈਟਰ ਐ।
ਹਾਂਜੀ ਦੇਖੋ ਠੰਡ ਹੋਵੇ ਤਾਂ, ਵੀ ਬੰਦਾ ਨਈ ਖੁਸ਼ ਹੁੰਦਾ। ਬ‌ਈ ਐਨੀ ਜਾਦਾ ਵੀ ਠੰਡ ਨਾ ਪਵੇ, ਜਿੱਥ-
ਇਤਨੀ ਵੀ ਨਾ ਆਏ ਹਾਂ, ਧੁੰਦ ਬੰਦਾ ਬਾਰ ਨੀ ਨਿਕਲ ਸਕਦਾ। ਖਾਸ ਕਰ ਬੱਚਿਆਂ ਨੂੰ ਲੈ ਕੇ ਬਾਰ ਨੀ ਨਿਕਲ ਸਕਦਾ। ਅਸੀਂ ਤਾਂ ਫਿਰ ਚਲੇ ਜਾਂਦੇ ਆਂ ਬਾਰ। ਬੱਚਿਆਂ ਨੂੰ ਲੈ ਕੇ- ਕੇ ਜਾ ਸਕਦੇ ਕੀ ਠੰਡ ਨਾ ਲੱਗ ਜੇ ਬਚ-
ਹਾਂਜੀ ਇੱਕ ਤਾਂ ਦੇਖੋ ਆਪਣਾ ਹਾਂ ਬਿਲਕੁਲ। ਕੱਪੜੇ ਵੀ ਦੇਖੋ ਏਨੇ- ਏਨੇ ਪਾਣੇ ਪੈਂਦੇ ਨੇ।
ਹਾਂ ਐ ਤਾਂ ਹੈ।
ਬੱਚਿਆਂ ਨੂੰ ਵੀ ਦੇਖੋ ਪਾਣੇ ਪੈਂਦੇ ਨੇ ਤਿੰਨ- ਤਿੰਨ, ਚਾਰ -ਚਾਰ ਕੱਪੜੇ ਸਰਦੀਆਂ' ਚ। ਕਿੱਤੇ ਜਾਣ ਦਾ ਵੀ ਹਾਲ- ਜੀਦਾ ਸਰਦੀਆਂ' ਚ, ਜਾਵੇ ਤਾਂ ਬੰਦਾ ਕਿੰਨੇ ਕੁ ਕੱਪੜੇ ਰੱਖੇਗਾ।
ਹਾਂ ਪੈਲਾਂ ਤਾਂ ਬੰਦਾ ਐ ਸੋਚਦਾਕਿ, ਹਾਏ ਬੱਚਿਆਂ ਨੂੰ ਕੋਲਡ ਨਾ ਹੋ ਜੇ ਕੁਛ- ਹੋ ਜਾਏ ਬੰਦਾ ਓਦਾਂ ਨੀ ਨਿਕਲ ਪਾਂਦਾ ਬਾਰ।
ਹਾਂ ਐ ਤਾਂ ਹੈ।
ਚਲੋ ਠੀਕ ਹੈ ਭੈਣ ਜੀ ਜੀ, ਹੁਣੇ ਕਰਨੀ ਆ ਤੁਆਨੂੰ ਮੈਂ ਠੀਕ ਐ। ਕੋਈ ਨਾ ਆ ਗਿਆ ਠੀਕ।
ਹਾਂਜੀ, ਕੋਈ ਨਈ ਸਤ ਸ਼੍ਰੀ ਅਕਾਲ।